ਹੈਲੋ
ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਜੀ ਤੁਸੀਂ ਸੁਣਾਓ
ਵਧੀਆ ਵਧੀਆ
ਹੋਰ ਕੀ ਕਰਦੇ ਸੀਗੇ
ਬਸ ਕੁਛ ਨਹੀਂੀ ਫਰੀ ਬੈਠੇ ਹਾਂ ਮੈਂ ਆਪਣਾ ਟਾਸ ਕੰਪਲੀਟ
ਹਾਂਜੀ ਦੱਸੋ ਜੀ
ਹਮ ਤਾਂ ਜਿੱਦਾਂ ਕਿ ਦੇਖੋ ਸਾਡਾ ਪੜੋਸੀ ਦੇਸ਼ ਚਾਈਨਾ ਲਾ ਲਓ ਉਹਦੇ ਬੱਚੇ ਲਾਈਵ ਸਟਰੀਮਿੰਗ ਕਰਦੇ ਹਨ ਸਾਡੇ ਇੰਡੀਆ ਦੇ ਦੇਖੋ ਵਲੋਗਿੰਗ ਦਾ ਕੀ ਹਾਲ ਹੈ ਤੇ ਉਧਰ ਦੀ ਵਲੋਗਿੰਗ ਦੇ ਕੋ ਸਟ੍ਰਰੀਮ ਕਰਦੇ ਨੇ ਆਪਣਾ ਇੰਟਰਪ੍ਰਨਰ ਬਿਜਨਸ ਬੜਾ ਰਹੇ ਨੇ ਇੰਡਸਟਰੀਆ ਬੜਾ ਰਹੀ ਇਹ ਜੋ ਵਿ ਪ੍ਰੋਡਕਟਾਂ ਬਣਾਉਂਦੇ ਹਨ ਓਹ ਆਪਣੇ ਜਿਹੜੇ ਬਲਾਗਿੰਗ ਸਿਸਟਮ ਹੁੰਦੇ ਹਨ ਲਾਈਵ ਸਟਰੀਮ ਕਰਦੇ ਹਨ ਤੋਂ ਸਲੇ ਆਊਟ ਕਰਦੇ ਹਨ, ਏਕ ਤਹਿ ਉਹਨਾਂ ਨੂੰ ਯੰਗ ਪਰਸਨ ਐਰਨਿੰਗ ਸੋਰਸ ਹੋ ਗਿਆ ਦੂਜਾ ਕੀ ਉਹਨਾਂ ਦੀ ਇੰਡਸਟਰੀ ਡਿਵੈਲਪ ਹੁੰਦੀਆਂ ਕਿਕਿ ਉਹ ਦੀ ਚੀਜ਼ ਸੇਲ ਆਊਟ ਹੋਏਗੀ ਤਾਂ ਵਰਲਡ ਵਾਈਡ ਤਾਂ ਹੀ ਗਰੋ ਕਰ ਪਾਏਗੀ ਉਹ ਦੀ ਇੰਡਸਟਰੀਆਂ ਤੇ ਕੰਟਰੀ ਗਰੋ ਕਰ ਪਾਏਗੀ ਚਾਈਨਾ ਦੀ ਇਹ ਚੀਜ਼ ਮੈਨੂੰ ਬਹੁਤ ਵਧੀਆ ਵਦੀਆ ਲੱਗਦੀ ਹੈ
ਤੁਸੀਂ ਉਧਰ ਦੇਖੋ ਛੋਟੇ ਛਟੇ ਬੱਚੇ ਤੁਹਾਨੂੰ ਸਟਾਰਟਿੰਗ ਤੋਂ ਬੱਚਿਆਂ ਨੂੰ ਕੀ ਕਰਦੇ ਪ੍ਰੈਕਟੀਕਲ ਕਰਨਾ ਸਿਖਾਉਂਦੇ ਆ ਬੱਚਿਆਂ ਨੂੰ ਸਾਡੇ ਇੱਥ ਜਿੱਦਾਂ ਬੁਕਸ ਪੜ੍ਹਾਉਂਦੇ ਆ ਬੱਚਿਆਂ ਨੂੰ ਕੋਈ ਬੱਚਿਆਂ ਨੂੰ ਨੌਲੇਜ ਨਹੀਂ ਕਿਸੇ ਚੀਜ਼ ਦੀ ਵੀ ਹਨਾ ਉੱਥੇ ਬੱਚੇ ਨੂੰ ਪ੍ਰੈਕ ਕਰਵਾਆ ਜਾਂਦਾ ਹੈ ਇੱਥੇ ਕੰਮ ਕਰਵਾਇਆ ਜਾਂਦਾ ਉਹਨਾਂ ਦੇ ਕੋਲੋਂ ਤੁਸੀਂ ਦੇਖੋ ਕਿ ਛੋਟੇ ਛੋਟੇ ਕੰਮ ਬੱਚਿਆਂ ਨੂੰ ਸਟਾਰਟਿੰਗ ਤੋਂ ਹੀ ਸਿਲਾਈ ਹੈ ਜਾਂ ਕੁਛ ਵੀ ਮਸ਼ੀਨਰੀ ਦਾ ਕੰਮ ਹੈ ਕੁਛ ਵੀ ਮੈਂ ਦੇਖਦੀ ਆ ਬੱਚੇ ਛੋਟੇ ਛੋਟੇ ਤੋਂ ਬਚਪਨ ਤੋਂ ਲੱਗ ਜਾਂਦੇ ਆ ਕੰਮ ਕਰਨ ਲਈ ਤਾਂ ਜਦ ਤੱਕ ਬੱਚੇ ਗਰੋ ਕਰਦੇ ਆ ਵੱਡੇ ਹੁੰਦੇ ਆ ਤਾਂ ਬੱਚੇ ਨੂੰ ਕਈ ਬਿਜ਼ਨਸ ਬੱਚੇ ਸਿੱਖ ਲੈਂਦੇ ਜਦ ਤੱਕ
ਹਮ ਹੋਰ ਐਕਟਿਵ ਰਹਿੰਦੇ ਨੇ ਬਹੁਤ ਜ਼ਿਆਦਾ ਸਪੋਰਟ ਵਿੱਚ ਅ ਆਪਣੇ ਇੰਟਰਪ੍ਰੇਨੀਅਰ ਪੇ ਸਕੇਲ ਵਿਚ ਹਰ ਇਕ
ਬਿਲਕੁਲ ਬਿਲਕੁਲ ਏ ਆਈ ਚਲੋ ਅੱਜ ਕੱਲ ਏ ਆਈ ਆਇਆ ਬ ਬੱਚਿਆਂ ਦੀ ਸਭ ਦੀ ਜੋਬ ਕੀ ਕਰ ਰਿਹਾ ਉਹ ਖਤਮ ਕਰਦਾ ਜਾ ਰਿਹਾ
ਹ ਬਟ ਮੈਨੂੰ ਜਿੱਥੇ ਤੱਕ ਲੱਗਦਾ ਕਿ ਮੈਕਸੀਮਮ ਇੰਡੀਆ ਚ ਸੁਣਿਆ ਜੇ ਕਿ ਏ ਆਈ ਆ ਗਿਆ ਤੇ ਲੋਕਾਂ ਦੀ ਜੋਬ ਖਾ ਗਿਆ ਬਟ ਮੈਂ ਇਸ ਚੀਜ਼ ਨੂੰ ਹੰਡਰਡ ਪਰਸੈਂਟ ਸਹੀ ਨਹੀਂ ਮੰਨਦਾ ਕਿਉਂਕਿ ਜਦ ਸਾਡੇ ਅ ਕੰਪਿਊਟਰ ਆਇਆ ਸੀ ਤ ਉਸ ਤੋਂ ਪਹਿਲੇ ਮੈਨੂਅਲ ਹੀ ਕੰਮ ਹੁੰਦਾ ਸੀ ਉਦੋਂ ਵੀ ਲੋਕੀ ਕਹਿੰਦੇ ਸੀ ਕਿ ਕੰਪਿਊਟਰ ਨਹੀਂ ਆਉਣਾ ਚਾਹੀਦਾ ਕੰਪਿਊਟਰ ਬੰਦ ਹੋਣਾ ਚਾਹੀਦਾ ਕਿਉਂਕਿ ਇਹ ਸਾਡੀ ਜੋਬ ਖਾ ਦੇਵੇਗਾ ਤੇ ਉਹਦੇ ਨਾਲ ਕੰਪਿਊ ਪਰ ਆਇਆ ਮੈਨੂਅਲੀ ਕੰਮ ਸਾਰਾ ਕਨਵਰਟ ਹੋ ਗਿਆ ਕੰਪਿਊਟਰ ਤੇ
ਹੂੰ ਹੂੰ ਹੂੰ
ਕੰਮ ਘੱਟਿਆ ਨਹੀਂ ਹੈ ਦੇਖੋ ਮੈਨੂਅਲੀ ਕੰਮ ਕਰਨਾ ਬਹੁਤ ਟਾਈਮ ਲੱਗਦਾ ਪ੍ਰੈਸ਼ਰ ਰਹਿੰਦਾ ਕੰਪਿਊਟਰ ਈਜ਼ੀ ਹੋ ਗਿਆ ਹੁਣ ਕੰਪਿਊਟਰ ਨੂੰ ਹੋਰ ਡਿਵੈਲਪ ਕਰਨ ਲਈ ਏ ਆਈ ਆ ਗਿਆ ਹੈਲਪ ਕਰਨ ਵਾਸਤੇ ਤਾਂ ਹੁਣ ਜਿਹੜੇ ਬੰਦੇ ਸਿਰਫ ਕੰਪਿਊਟਰ ਤੱਕ ਸੀਮਿਤ ਰਹਿਣਗੇ ਉਹ ਏ ਆਈ ਦੀ ਸਕਿੱਲ ਨਹੀਂ ਸਿੱਖਣਗੇ ਏ ਐੱਲ ਨਹੀਂ ਬਣਨਗੇ ਤੇ ਉਹ ਤੇ ਜੋਬ ਕੱਢ ਆਪਣੀ ਜੋਬ ਦਾ ਨੁਕਸਾਨ ਤਾਂ ਹੋਏਗਾ ਹੀ ਉਹਨਾਂ ਦਾ ਠੀਕ ਹੈ ਨਾ ਕਿਉਂਕਿ ਸਕਿੱਲ ਤੁਸੀਂ ਇਹ ਹੀ ਲੈ ਲਓ ਏ ਆਈ ਨਾਲ ਜੁੜੋ ਆਪਣੇ ਕੰਪਿਊਟਰ ਤੇ ਤੇ ਤੁਸੀਂ ਹੋਰ ਅੱਛਾ ਅਰਨਿੰਗ ਕਰ ਸਕਦੇ ਹੋ ਕਮ ਫਾਸਟ ਕਰ ਸਕਦੇ ਹੋ ਜਲਦੀ ਕਰ ਸਕਦੇ ਹੋ ਤੁਹਾਨੂੰ ਅੱਛੀ ਅੱਛੀ ਓਪਰਚੁਨਿਟੀ ਮਿਲ ਸਕਦੀ
ਨਹੀਂ ਠੀਕ ਹੈ ਤੁਸੀਂ ਕਹਿ ਰਹੇ ਹੋ ਨਾ ਕਿ ਏ ਆਈ ਜੋਬ ਨਹੀਂ ਖਾ ਸਕਦਾ ਬਟ ਦੇਖੋ ਤੁਸੀਂ ਅੱਜ ਕੱਲ ਕਈ ਮੈਂ ਕਿ ਜੋ ਟੀਚਰ ਨੇ ਉਦ ਦੇਖੋ ਤੁਸੀਂ ਰੋਬੋਟਸ ਜਿਹੜੀ ਟੀਚਰ ਲੱਗੇ ਅੱਜ ਕਲ ਬੱਚਿਆ ਨੂੰ ਉਹ ਪੜ੍ਹਾਉਣਾ ਸਟਾਰਟ ਕਰਤਾ ਹੈ ਕਿ ਚਲੋ ਜੀ ਪ੍ਰੈਕਟਿਸ ਹੋ ਰਹੀ ਮਤਲਬ ਹਜੇ ਚੱਲ ਰਿਹਾ ਹੈ ਕੌਣ ਸਬ ਲਿਆ ਰਹੇ ਨੇ ਕਿ ਟੀਚਰ ਨੂੰ ਤੁਹਾਨੂੰ ਜਿਹੜਾ ਉਹ ਕੰਪਿਊਟਰ ਤੋਂ ਤਰ੍ਹਾਂ ਦੀਆਂ ਬੱਚਿਆਂ ਨੂੰ ਪੜ੍ਹਾਇਆ ਜਾਏਗਾ। ਟੀਚਰ ਨੂੰ ਹਟ ਟਾ ਦੇਣਗੇ ਹੌਲੀ- ਹੌਲੀ ਕਰਕੇ ਜਾਂ ਜੋ ਇੰਗਲਿਸ਼ ਟਰਾਂਸਲੇਟਰ ਸੀਗੇ ਜੋ ਲੈਂਗੁਏਜ ਟਰਾਂਸਲੇਟਰ ਸੀਗੇ ਉਹ ਵੀ ਦੇਖੋ ਏ ਆਈ ਦੇ ਥਰੂ ਹੀ ਸਾਰਾ ਕੰਮ ਹੋਣ ਲੱਗਿਆ ਉਹ ਵੀ
ਦੇਖੋ ਰੋਬੋਟ ਹੋ ਗਿਆ ਏ ਆਈ ਨੂੰ ਵੀ ਕਮਾਂਡ ਦੇਣ ਲਈ ਸਟੇਬਲ ਰੱਖਣ ਲਈ ਇੱਕ ਪਰਸਨ ਹੀ ਹੂਮਨ ਹੀ ਚਾਹੀਦਾ ਹੈ, ਇਹ ਆਪਣੇ ਆਪ ਥੋੜ੍ਹਾ ਚੱਲ ਜਾਏਗਾ ਏ ਆਈ ਨੂੰ ਕਮਾਂਡ ਬਣਾਣਾ ਉਸ ਕੰਮ ਲਈ ਕੈਪੇਬਲ ਰੱਖਣਾ ਹਰ ਇੱਕ ਉਹਦਾ ਫੰਕਸ਼ਨ ਦੇਖਣਾ ਕਿ ਅੱਛਾ ਕੰਮ ਕਰ ਰਿਹਾ ਜੋ ਕਮਾਂਡ ਦਿੰਦੇ ਆ ਉਹ ਕਮਾਂਡ ਏ ਆਈ ਸਹੀ ਕਰਕੇ ਦਿੰਦਾ ਨਹੀਂ ਤਾਂ ਉਹਦੇ ਲਈ ਇੱਕ ਇਨਸਾਨ ਹੀ ਚਾਹੀਦਾ।
ਨਹੀਂ- ਨਹੀਂ ਠੀਕ ਹੈ ਤੁਹਾਡੀ ਗੱਲ ਇਨਸਾਨ ਚਾਹੀਦਾ ਲੇਕਿਨ ਦਸ ਇਨਸਾਨ ਨੀ ਚਾਹੀਦੇ ਹੋਣਗੇ, ਦਸ ਇਨਸਾਨਾਂ ਦਾ ਕੰਮ ਇੱਕ ਇਨਸਾਨ ਕਰ ਲੈ
ਦੇਖੋ ਹਾਂ ਬਟ ਹਰ ਏ ਆਈ ਦੇ ਪਿੱ ਪਿੱਛੇ ਆ ਇਨਸਾਨ ਚਾਹੀਦਾ ਹੀ ਚਾਹੀਦਾ ਹੁੰਦਾ ਦੇਖੋ ਏ ਆ ਜ਼ਿਆਦਾ ਆਣਗੇ ਇਨਸਾਨ ਵੀ ਏ ਆਈ ਦੇ ਪਿੱਛੇ ਉਨੇ ਹੀ ਚਾਹੀਦੇ ਨੇ ਠੀਕ ਹੈ ਨਾ।
ਹੂੰ- ਹੂੰ।
ਇਹ ਚੱਕਰ ਹੈ ਤੇ ਠੀਕ ਏ ਹੁਣ ਦੇ ਦੇਖੋ ਜਿੱਦਾਂ ਕਿ ਪਹਿਲੇ ਵਾਰਾਂ ਹੁੰਦੀਆਂ ਸਨ ਠੀਕ ਹੈ ਨਾ ਤੇ ਇੱਕ ਇਨਸਾਨ ਹੱਥ ਵਿੱਚ ਕਿੰਨੀ ਰਪਾ ਕਿਰਪਾ ਫੜ ਸਕਦਾ ਸੀ ਹਥਿਆਰ ਕਿੰਨੇ ਫੜ ਦੋ ਹੀ ਫੜਦੇ ਦੋ ਹੱਥ ਹੁੰਦੇ ਦੋ ਹੀ ਹਥਿਆਰ ਫੜ ਸਕਦੇ। ਹੁਣ ਫਿਰ ਆ ਗਿਆ ਐਟੋਮੈਟਿਕਲੀ ਵਾਲੀਆਂ ਹਥਿਆਰ ਦੂਜੇ ਆ ਗਏ ਰਫਲਾਂ ਮਤਲਬ ਕਹਿ ਕੇ ਫੁੜਸ ਮਨਾ ਗੀਆਂ। ਹੁਣ ਉਹ ਇੱਕ ਇਨਸਾਨ ਕੰਮ ਕੰਮ ਚਾਰ ਪੰਜ ਕੈਰੀ ਕਰ ਸਕਦਾ ਏ ਫੋਰਟੀ ਸੇਵਨ ਸ਼ਾਰਟ ਸ਼ੂਟਿੰਗ ਵਾਲੀ ਕਰ ਸਕਦਾ ਹੈ, ਪਿਸਟਲ ਕਰ ਸਕਤਾ ਹੈ ਖੋਖਰੀ ਕਰ ਸਕਦਾ ਤਾਂ ਇੱਕ ਇਨਸਾਨ ਕਿੰਨੀਆਂ ਚੀਜ਼ਾ ਕੈਰੀ ਕਰ ਇਹਦੇ ਮਤਲਬ ਨੀ ਕਿ ਇਨਸਾਨ ਘੱਟ ਹੋ ਕੇ ਇਨਸਾਨ ਦੀ ਤਾਂ ਹੀ ਜ਼ਰੂਰਤ ਹੈ, ਠੀਕ ਹੈ ਨਾ ਕੋਈ ਵੀ ਕੰਮ ਕਰਨ ਵਾਸਤੇ ਇਨਸਾਨ ਜ਼ਰੂਰ ਬਸ ਆਪਣੇ ਆਪ ਨੂੰ ਉਸ ਤੇ ਕੈਪੇਬਲ ਬਣਾਣਾ ਜ਼ਰੂਰੀ ਹੈ।
ਹੂੰ, ਚਲੋ ਠੀਕ ਹੈ ਤੁਸੀਂ ਠੀਕ ਕਹਿ ਰਿਓ ਕਿ ਠੀਕ ਏ ਆਈ ਸਿੱਖਣਾ ਬਹੁਤ ਜ਼ਰੂਰੀ ਅੱਜ ਟੈਮ ਤੇ ਜਿੱਦਾਂ ਪਹਿਲੇ ਲੋਕ ਲੋਕਾਂ ਨੇ ਮੈਨੂਅਲ ਕੰਮ ਕਰਦੇ ਸੀ ਤਾਂ ਹੌਲੀ- ਹੌਲੀ ਕੰਪਿਊਟਰ ਲੋਕਾਂ ਨੇ ਸਿੱਖਿਆ ਤਾਂ ਕੰਪਿਊਟਰ ਨੂੰ ਆਪਣਾ ਫਰੈਂਡ ਬਣਾਇਆ, ਹੁਣ ਇਹੀ ਸਿੱਖਣਾ ਬਹੁਤ ਜ਼ਰੂਰੀ ਹੁੰਦੀ ਐ ਦੇਖੋ ਹੁਣ ਸਕੂਲਾਂ ਚ ਵੀ ਸਿਖਾਉਣ ਲੱਗ ਗਏ ਬੱ ਚਿਆਂ ਨੂੰ ਐਕਸਟਰਾ ਦੇਣ ਲੱਗ ਗਏ ਸਬਜੈਕਟ ਕੀ ਇਹ ਈ ਸਿਖਣਾ ਹੀ ਸਿਖਣਾ ਬੱਚ
ਇਹ ਸਿੱਖਣਾ ਕੰਪਿਊਟਰ ਸਿੱਖਣਾ ਗ੍ਰਾਫਿਕਸ ਹੋਣ ਜੇ ਜਿੱਦਾਂ ਮੈਂ ਆਪਣਾ ਔਨਲਾਈਨ ਜਿਹੜਾ ਬਿਜ਼ਨਸ ਕਰਦਾ ਮੈਂ ਉਹਦੇ ਵਿੱਚ ਲੋਕਾਂ ਨੂੰ ਵੀਡੀਓ ਐਡੀਟਿੰਗ, ਗ੍ਰਾਫਿੰਗ ਵਾਲਾ, ਫੇਸਬੁੱਕ ਐਡਸ ਚਲਾਉਣੇ ਵਾਲਾ, ਦੇਖੋ ਲੋਕਲ ਸਾਰਿਆਂ ਦੇ ਮਾਰਕੀਟ ਵਿੱਚ ਬਿਜਨਸ ਹੁੰਦੇ।
ਹਮ -ਹਮ- ਹਮ।
ਉਹਨਾਂ ਨੂੰ ਹਾਈ ਕਰਨ ਵਾਸਤੇ ਚਾਹੀਦਾ ਹੁੰਦਾ ਹੈ। ਇੱਕ ਬੰਦਾ ਚਾਹੀਦਾ ਹੁੰਦਾ। ਜੇ ਉਹ ਡੈਲੀਗ੍ਰਾਫਿਕ ਕਰੇ, ਵੀਡੀਓ ਐਡੀਟਿੰਗ ਕਰੇ। ਐਡਸ ਲਏ ਕੇ ਏਨੇ ਸ਼ੋਪ ਖੁਲ ਕੇ ਓਦਦਾ ਆਪਣੇ ਇਲਾਕੇ ਚ ਚੀਜ਼ ਮਿਲਦੀ ਹੈ। ਉੱਥੇ ਇੰਟਰਨੈੱਟ ਨਾਲ ਹੀ ਕਨੈਕਸ਼ਨ ਹਰ ਦੇ ਬੱਚੇ ਦੇ ਘਰ- ਘਰ ਪਹੁੰਚ ਪੰਜ ਸੌ ਲੈ ਰਿਹਾ। ਕੋਈ ਸੋ ਦੀ ਵੀ ਕਰ ਰਿਹਾ। ਜਿਹਨੂੰ ਸਟਾਰਟਿੰਗ ਤੋਂ ਕਰ ਰਿਹਾ। ਅੱਛੇ। ਦੇਖੋ ਐ ਚਲਾਣੇ ਲਈ ਜਾਦਾ ਤੋਂ ਜ਼ਦਾ ਦਸ ਮਿੰਟ ਪੰਦਰਾਂ ਮਿੰਟ ਜ਼ਦਾ ਤੋਂ ਜਾਦਾ ਸਲੋਅ ਕਰੇ ਤਾਂ ਦਸ ਪੰਦਰਾਂ ਮਿੰਟ ਨਹੀਂ ਤੇ ਆਲਮੋਸਟ ਤਿੰਨ- ਚਾਰ ਮਿੰਟ ਜਿਆਦਾ- ਜਿਆਦਾ ਪੰਜ ਮਿੰਟ ਤੋਂ ਉਪਰ ਨਹੀਂ ਲਗ ਅੱਛੀ ਖਸੀਆਂ ਆ ਪਰ ਪਰਸਨ ਦਾ ਮੈਂ ਕਹਿ ਰਿਹਾ। ਕਿ ਮੇਰੇ ਕਲਾਇੰਟਸ ਦਸ- ਪੰਦਰਾਂ ਹਜ਼ਾਰ ਰੁਪਏ ਇੱਕ ਪਰਸਨ ਤੋਂ ਅਰਨ ਕਰਦੇ
ਹੂੰ-ਹੂੰ-ਹੂੰ-ਹੂੰ ਚ
ਪੰਦਰਾਂ ਹਜ਼ਾਰ ਇੱਕ ਕਲਾਇੰ ਤੋਂ ਲੈਣਾ ਅਤੇ ਸਮਝ ਲਓ। ਕਿ ਜੇ ਤੁਸੀਂ ਦੋ ਮਹੀਨੇ 'ਚ ਤੁਸੀਂ ਦਸ ਕਲਾਇੰਟ ਕਰਦੇ। ਓ ਸੱਠਾਂ ਦਿਨਾਂ ਵਿੱਚ ਤੇ, ਦੋ ਮਹੀਨੇ ਤੁਹਾਡਾ ਕਿੰਨਾ, ਇੱਕ ਲੱਖ ਰੁਪਇਆ। ਤੇ ਸੈਲਰੀ ਅ ਬੰਦੇ ਪ੍ਰਾਈਵੇਟ ਸੈਕਟਰ ਵਿੱਚਜਾਂਦੇ ਤਾਂ ਕਿੰਨੀ ਸੈਲਰੀ ਮਿਲਦੀ। ਪੱਚੀ ਹਜ਼ਾਰ ਤੀਹ ਹਜ਼ਾਰ ਅੱਛੀ ਕੰਪਨੀ ਨੂੰ ਮਿਲਦੀ ਹੈ। ਜੇ ਕੋਈ ਅੱਛੀ ਪੁਜੀਸ਼ਨ ਤੇ ਹੈ ਉਹਨੂੰ ਛ- ਛਮੀ ਛੇ ਵੇ ਜੇ ਵਰਕਲੋਡ ਵੀ ਹੁੰਦਾ ਹੈ। ਜੇ ਕੰਪਨੀ ਜ਼ਿਆਦਾ ਕੰਮ ਹੈ ਤੇ ਇੱਕ ਘੰਟਾ ਐਕਸਟਰਾ ਲਾਣਾ ਈ ਪਊਗਾ। ਤੁਸੀਂ ਮਨਾ ਥੋੜ੍ਹੇ ਕਰ ਸਕਦੇ ਓ ਕਿ ਨਹੀਂ ਸਰ ਟੈਮ ਮੇਰਾ ਹੋ ਗਿਆ। ਮੈਨੇ ਅਬ ਹਨਾ ਤੇ ਏਦਾਂ ਏ ਕਿ ਤੁਸੀਂ ਨਾਈਟ ਫਰੀ ਉ ਤੋਂ ਨਾਈਟ ਕਰ ਲਓ। ਦਿਨ ਫ੍ਰਰੀ ਤੋਂ ਦਿਨ ਕਰ ਲਓ। ਆਪਣਾ ਲੈਪਟੋਪ ਚੁੱਕਣਾ ਇੰਟਰਨੈਟ ਤੇ ਹਰ ਜਗ੍ਹਾ ਆਪਣਾ ਇੰਟਰਨੈਟ ਕਨੈਕਟ ਕਰਨਾ ਲੈਪਟੋਪ ਨਾਲ ਤੇ ਨੈੱਟ ਕਰਕੇ ਕਨੈਕਟ ਤਾਂ ਤੁਸੀਂ ਬਹਿ ਜਾਓ ਕੰਮ ਕਰ ਲਓ। ਕਰਨ ਜਾਣਾ ਤਾਂ ਵੀ ਆਪਣਾ ਅ ਲੈਪਟੋਪ ਨਾਲ ਲੈ ਕੇ ਜਾ ਸਕਦੇ ਹਓ ਤਾਂ ਉੱਥੇ ਕਰ ਲਓ। ਜੇ ਕਿਤੇ ਹੋਰ ਜਾਣਾ ਤੇ ਕਰ ਸਕਦਾ ਬੰਦਾ ਤੇ, ਜੋਬ ਲਈ ਸਪੈਸੀਫਿਕ ਪੇਜ ਪਲੇਸ ਤੇ ਹੀ ਜਾਣਾ ਪਏਗਾ। ਛੁੱਟੀਆਂ ਤੇ ਧਿਆਨ ਰੱਖਣਾ ਪਏਗਾ।
ਬਿਲਕੁਲ ਉਹ ਤੋਂ ਗੱਲ ਥੋੜ੍ਹੀ ਠੀਕ ਐ। ਸਭ ਕੁੱਛ ਠੀਕ ਐ ਤੁਹਾਡੀ ਗੱਲ ਮੰਨ ਰੇ ਆ ਤੁਹਾਡੀ ਗੱਲ ਬਿਜਨਸ ਦਾ ਆਪਣੇ ਫਾਇਦੇ ਐ
ਹੂੰ
ਜੋਬ ਦੇ
ਹੂੰ। ਕਰਨੀ ਚਾਹੀਦੀ ਐ।
ਹੋਰ ਦੱਸੋ।
ਬ ਵਧੀਆ-ਵਧੀਆ।
ਅੱਛਾ, ਮਤਲਬ ਤੁਸੀਂ ਬਿਜਨਸ ਕਰਦੇ ਓ? ਜੋਬ ਵੀ ਕਰਦੇ ਓ?
ਮੈਂ ਦੋਨੋ ਕਰਦਾ।
ਠੀਕ ਹੈ। ਮਤਲਬ, ਜੋਬ ਦੇ ਬਾਅਦ, ਤੁਹਾਨੂੰ ਓਨਲਾਈਨ ਬ ਬਿਜਨਸ ਕਰਦੇ ਹੋ ਤੁਸੀਂ?
ਹਾਂ ਮੈਂ ਓਨਲਾਈਨ ਬਿਜਨਸ ਹੀ ਕਰਦਾ, ਮੈਂ ਓਨਲਾਈਨ ਖੁਦ ਵੀ ਕਰਦਾ ਮੈਂ ਲੋਕਾਂ ਨੂੰ ਵੀ ਕਰਵਾਉਦਾ। ਜਿਹੜੇ ਨਿਊ ਲੋਕ ਹੁੰਦੇ ਜਿਨਾਂ ਨੂੰ ਪਤਾ ਨੀ ਹੁੰਖ ਮਾਰਕੀਟ ਦੇ ਇੰਨੇ ਪਲੇੈਟਫਾਰਮ ਹੁਣ ਹਰ ਬੰਦੇ ਨੂੰ ਨਹੀਂ ਨਜ ਹੁੰਦਾ, ਸੁਣਿਆ ਹੁੰਦਾ ਪਰ ਰੋਡ ਮੈਪ ਨ ਪਤਾ ਹੁੰਦਾ ਕਿੱਦਾਂ ਸਟਾਰਟ ਕਰਨਾ ਕਿੱਦਾਂ ਕਲਾਟ ਤੁਹਾਨੂੰ ਮਿਲੇਗਾ, ਕਿੱਦਾਂ ਕਰਨਾ, ਪੇਮੈਂਟ ਕਿੱਦਾਂ ਮਿਲੇਗੀ, ਤੁਹਾਨੂੰ ਵਰਕ ਕਿੱਦਾਂ ਮਿਲੇਗਾ, ਉਹ ਸਾਰਾ ਰੋਡਮੈਪ ਅਸੀਂ ਦਿੰਦੇ। ਮੈਂ ਦਿੰਦਾ। ਤਾਂ ਉਹਨੂੰ ਕਰਵਾਉਂਦਾ ਹੈ ਗਲੀਨ ਜਦ ਤਕ ਦੀ ਪਹਿਲੀ ਅਰਨਿੰਗ ਨ ਹੁੰਦੀ, ਤਬ ਤਕ ਅਸੀ ਓਨੂੰ ਸਪੋਰਟ ਕਰਦੇ ਹੀ ਕਰਦੇ ਹਾ, ਚਾਹੇ ਸਾਨੂੰ ਪੁੱਛੇ ਚਾਹੇ ਰਾ ਆਪ ਨੂੰ ਗੱਲ ਕਰਕੇ ਪੁੱਛੇ, ਦਸ ਵਜੇ ਤੱਕ ਤੇ ਉਹਨੂੰ ਪ੍ਰੋਪਰ ਆਪਾਂ ਗਾਈਡ ਕਰਦੇ ਹਾਂ, ਕਿ ਇੱਦਾਂ ਇੱਦਾਂ ਕਰੋ ਇਹ ਸਟੈਪ ਫੋਲੋ ਕਰੋ। ਦੈਨ ਤੁਸੀਂ ਅੱਛੀ ਅਰਨਿੰਗ ਕਰੋਗੇ, ਤੇ ਸਾਡੇ ਸਟਾਰਟ ਕੀਤੇ ਹੋਏ ਬੰਦੇ ਬਹੁਤ ਹੈਪੀ ਰਿੰਗ, ਖੁਸ਼ ਰਹਿੰਦੇ, ਕਿ ਹਾਂ -ਸਰ ਤੁਸੀਂ ਸਾਨੂੰ ਗਾਈਡ ਕੀਤਾ ਅਸੀਂ ਅਰਨਿੰਗ ਦੇਖੋ ਕਰਨਾ ਉਹਨੇਹੀਂ ਹੀ ਹੈ।
ਬਿਲਕੁਲ, ਦੇਖੋ ਜੀ ਗਾਈਡ ਕਰਨ ਵਾਲਾ ਅੱਛਾ ਹੋਏਗਾ। ਬਿਲਕੁਲ ਬਿਲਕੁਲ ਦੇਖੋ ਗਾਈਡ ਕਰਨ ਵਾਲਾ ਇਨਸਾਨ ਬਿਲਕੁਲ ਜੇ ਤੁਸੀਂ ਇੰਨੀ ਚੀਜ਼ ਕਹਿ ਰਹੇ ਹੋ ਕਿ, ਜਦ ਤੱਕ ਇਨਸਾਨ ਅਰਨਿੰਗ ਸਟਾਰਟ ਨਹੀਂ ਕਰ ਦਿੰਦਾ, ਤੁਸੀਂ ਉਹਨੂੰ ਗਾਈਡ ਕਰਦੇ ਹੋ ਤਾਂ ਬਹੁਤ ਅੱਛੀ ਚੀਜ਼ ਹੈ, ਬਹੁਤ ਅੱਛਾ ਲੱਗਿਆ ਮੈਨੂੰ ਤੁਹਾਡਾ ਇਹ ਚੀਜ਼।